ਹੈਲੋ,
ਹੈਲੋ-ਹੈਲੋ, ਹੈਲੋ, ਹਾਂਜੀ, ਸਤਿ ਸ੍ਰੀ ਅਕਾਲ ਜੀ ਹੈਲੋ।
ਹਾਂ, ਹੈਲੋ ਸਤਿ ਸ਼੍ਰੀ ਅਕਾਲ ਜੀ।
ਹੋਰ ਕਿੱਦਾਂ?
ਵਧੀਆ ਵਧੀਆ ਤੁਸੀਂ ਦੱਸੋ ਕਿਵੇਂ ਓ।
ਬਸ ਕੁਛ ਨੀ ਬੈਠੇ ਦੇ ਸੀ ਅਸੀਂ ਵੀ।
ਅੱਛਾ, ਹੋਰ ਕੀ ਕਰਦੇ?
ਬਸ ਕੁਛ ਨੀ।
ਚਾਹ ਚੂ ਪੀ ਲਈ?
ਹਾਂਜੀ, ਚਾਹ ਤੇ ਪੀ ਲਈ। ਗਰਮੀ ਥੋੜਾ ਮੌਸਮ ਠੀਕ ਹੋਇਆ ਸੀ। ਹੁਣ ਫੇਰ ਗਰਮੀ ਹੋ ਗਈ ਆ।
ਅੱਜ ਤਾਂ ਵਧੀਆ ਹੋਇਆ ਦਾ ਮੌਸਮ ਸਭ ਪਾਸੇ। ਥੋਡੇ ਕਿਵੇਂ?
ਹਾਂ, ਹੋਇਆ ਪਹਿਲੇ ਪਰ ਹੁਣ ਫੇਰ ਧੁੱਪ ਨਿਕਲ ਆਈ ਏ। ਗਰਮੈਸ਼ ਹੋ ਗਈ ਹੁਣ ਫੇਰ ਹਾਂਜੀ।
ਇੱਥੇ ਬਹੁਤ ਵਧੀਆ ਮੌਸਮ ਐ ਪਹਿਲੇ ਸਵੇਰ ਦਾ ਇਨਾ ਮੀਹ ਆ ਰਿਹਾ ਸੀ ਹੁਣ ਵਧੀਆ ਐਨ। ਹਵਾ, ਹੁਵਾ ਚੱਲ ਰਹੀ ਐ।
ਇੱਧਰ ਵੀ ਮੀਂਹ ਆ ਰਿਹਾ ਸੀ।
ਅੱਛਾ ਨਹੀਂ ਸਾਡੇ ਵੀ ਨੀ ਆ ਰਿਹਾ ਸੀ ਬਟ ਅੱਜ ਆਇਆ ਮਤਲਬ ਖੁੱਲ ਕੇ ਮੀਂਹ ਆਇਆ। ਅੱਜ ਤਾਂ ਸਾਰਾ ਦਿਨ ਆਇਆ। ਬਾਰਿਸ਼ ਹੋਈ?
ਹਾਂ, ਇੱਧਰ ਏਦਾਂ ਹੀ ਸੀ ਰਾਤ ਦਾ ਪੈਣ ਡਿਆ ਸੀ ਮੀਂਹ ਤਾਂ।
ਅੱਛਾ, ਹੋਰ ਦੱਸੋ? ਹਾਂ ਪਿਆ ਅੱਜ ਤਾਂ।
ਹੁਣ ਧੁੱਪ ਨਿਕਲ ਗਈ ਤੇ ਥੋੜੀ ਗਰਮੈਸ਼ ਜਿਹੀ ਹੋਗੀ ਏ।
ਹਾਂ, ਉਹ ਗੁਮਾ ਬਣ ਜਾਣਾ ਨਾ ਉਹ।
ਹਾਂ। ਹੁਣ ਕੱਲ ਦੇਖਿਉ, ਅਗਰ ਰਾਤੀ ਮੀਂਹ ਨਈ ਪਿਆ, ਤੇ ਕੱਲ੍ਹ ਬੜੀ ਗਰਮੀ ਹੋਣੀ।
ਹਾਂ, ਬਿਲਕੁਲ।
ਹੋਰ, ਤੁਹਾਡੇ ਵੱਲ ਔਧਰ ਪਾਸੇ ਵੀ ਏਦਾਂ ਈ ਏ ਮੌਸਮ?
ਨਈ, ਸਾਡੇ ਤਾਂ ਮੀਂਹ, ਕੈਂਦੀ ਤਾਂ ਪਈਆਂ। ਸਾਡੇ ਮੀਂਹ ਪਿਆ ਸਵੇਰ ਦਾ ਪਹਿਲਾ। ਫੇਰ ਹੁਣ ਐਨ ਠੰਡਾ ਮੌਸਮ, ਹਵਾ ਚੱਲ ਰਹੀ ਏ। ਵਧੀਆ ਹੋਇਆ, ਦਾ ਮਤਲਬ। ਘੁੰਮਣ ਲਾਇਕ ਏ ਮੌਸਮ ਅੱਜ। ਨੀ ਤੇ, ਏਸ ਟਾਈਮ ਤਾਂ ਨੀ ਤੇ, ਏਸ ਟਾਈਮ ਤਾਂ ਘੁੰਮ
ਏ ਤਾਂ ਹੈ, ਸ਼ਾਇਦ ਗਰਮੀ ਵੀ ਤਾਂ ਬਹੁਤ ਪੈ ਰਹੀ ਹੈ ਐਤਕੀ।
ਹਾਂ,
ਜਿੰਨੀ ਠੰਡ ਸੀ ਓਨੀ ਗਰਮੀ ਐ। ਕੁਛ ਨੀ ਬੈਠੇ ਦੇ ਨੇ, ਗਰਮੀ ਲੱਗ ਰਹੀ ਐ ਹੁਣ ਤਾਂ ਧੁੱਪ ਨਿਕਲ ਗਈ ਦੀ ਇੱਧਰ।
ਹਾਂ, ਸਕੂਲ ਸ਼ੁਰੂ ਹੋ ਗਏ ਹੋਣੇ ਬੱਚਿਆਂ ਦੇ ਨਾ?
ਹਾਂਜੀ ਹਾਂਜੀ, ਗਰਮੀ ਵਿੱਚ ਬੱਚਿਆਂ ਦਾ ਵੀ ਬੁਰਾ ਹਾਲ ਐ।
ਸਈ ਗੱਲ ਐ, ਵੇਖੋ ਵੈਸੇ ਛੁੱਟੀਆਂ। ਹਾਂ ਵੇਖੋ।
ਛੁੱਟੀਆਂ ਕਿੱਥੇ? ਛੁੱਟੀਆਂ ਕਿੱਥੇ ਪੈਣੀਆਂ? ਹੁਣ ਤੇ ਸਕੂਲ ਖੁੱਲ ਗਏ ਆ, ਅੱਜ ਤੋਂ।
ਨਈ ਨਈ, ਜਿਵੇਂ ਇਹ ਜੂਨ ਦਾ ਮਹੀਨਾ ਖ਼ਤਮ ਹੁੰਦਾ ਨਾ, ਇਕ ਨੂੰ ਕਲਾਸਾਂ ਸ਼ੁਰੂ ਹੁੰਦੀਆਂ ਫਿਰ। ਧੁਪ ਕਰਕੇ ਜਾਂ ਮੀਹ ਮੂਹ ਕਰਕੇ, ਛੁੱਟੀਆਂ ਅੱਗੇ ਹੋ ਜਾਂਦੀਆਂ ਨੇ ਹਫ਼ਤਾ।
ਕਿੰਨੇ ਦਿਨ ਦੀ ਏ? ਜਾਦਾ ਦਿਨ ਦੀਆਂ ਥੋੜੀਆਂ ਮੁਸ਼ਕ ਚੱਲਨਾ, ਹਫ਼ਤੇ ਦੀਆਂ ਚਾਰ-ਪੰਜ ਦਿਨ ਦੀਆਂ ਬਸ ਹੈ।
ਪਰ ਐਤਕੀ ਕੀਤੀ ਨੀ ਇਨਾਂ ਨੇ- ਹੋਣ ਸਕੂਲ ਸ਼ੁਰੂ ਹੋਏ, ਹੋਣ ਮੀਂਹ ਆਣੇ ਸ਼ੁਰੂ ਹੋ ਗਏ, ਹੁਣ ਮੈਨੂੰ ਲੱਗਦਾ ਵਿਚੋ ਕਰਨਗੇ। ਬਈ ਇਥੇ ਪਾਣੀ ਪੂਣੀ ਭਰ ਜਾਂਦੇ ਨੇ। ਸਾਡੇ ਇਥੇ ਏਰੀਏ ਚ ਕਾਫੀ।
ਅੱਛਾ।
ਹਾਏ ਹਾਏ ਪਰ ਸਾਡੇ ਤਾਂ ਛੁੱਟੀਆ ਕਰ ਦਿੰਦੇ ਨੇ।
ਅੱਛਾ, ਅੱਛਾ।
ਹਾਂਜੀ।
ਐ, ਕਿ ਕੀਤਾਂ? ਕੁਛ ਨੀ, ਬਸ ਮੈ ਇਕ ਤਾਂ ਗਰਮੀ ਨੇ ਕਹਿਰ ਮਚਾਇਆ ਦਾ, ਬਸ।
ਹਾਂ।
ਜਿੰਨੀ ਠੰਡ, ਔਨੀ ਗਰਮੀ। ਕਿਤੇ ਬਾਰ ਕੁੱਮਣ-ਫਿਰਨ ਵੀ ਜਾਔ ਕਯਾ ਕਰਨ ਜਾਔ? ਕੁੱਮਣ, ਇੰਨੀ ਗਰਮੀ ਵਿੱਚ ਵੀ ਕੁੱਮਣ- ਜਾਣ ਨੂੰ ਕੇ ਬੱਚੇ ਫਿਰ ਹੋਰ ਬਿਮਾਰ ਐ ਵੀ ਤੇ ਐ। ਹਾਂਜੀ- ਤੁਸੀਂ ਨੀ ਗਏ ਕਿਤੇ ਕੁੱਮਣ?
ਬਸ, ਨੇੜੇ-ਤੇੜੇ ਈ ਹੋ ਆਏ ਸੀ। ਇਥੇ ਸਾਡੇ ਇੱਥੇ ਨੇੜੇ ਈ ਕੰਟੇ ਦਾ ਰਸਤਾ ੲ।
ਅੱਛਾ, ਪਰ ਗਰਮੀ ਚ ਤੇ ਬੋਤ ਬੁਰਾ ਹਾਲ ਹੋਇਯਾਂ ਹੋਣਾ।
ਹਾਂ, ਵੇਖੋ, ਬੱਚੇ ਵੀ ਤਾਂ ਜਿੱਦ ਕਰਦੇ ਨੇ ਨਾ, ਜਾਣਾ ਕਿੱਥੇ ਨਾ ਕਿਤੇੇ, ਫੇਰ ਏੱਥੇ ਨੇੜੇ ਈ ਲੈ ਗੇ ਸੀ।
ਹੋਰ ਬਾਕੀ ਇਲਾਕਿਆਂ ਚ ਤੇ ਵੇਖੋ ਪੈਲੇ ਬੁਕਿੰਗ ਕਰਾਣੀ ਪੈਂਦੀ ਏ, ਨਹੀ। ਦੇਰਾਦੂਨ ਸਾਈਡ ਹੋ ਗਿਆ, ਮਨਸੂਰੀ ਸਾਈਡ ਹੋ ਗਿਆ। ਹੁਣ ਜਿੰਨਾ ਰਸ਼ ਏ, ਛੁੱਟੀਆਂ ਕਰਕੇ।
ਹਾਂ, ਏ ਤੇ ਹੈ। ਤੇ ਕਿੰਨਾ ਵੀ ਪਾੜਾਂ ਚ ਚੱਲੇ ਜਾਓ। ਤਾਂ ਵੀ ਗਰਮੀ ਬਥੇਰੀ। ਪਾੜਾਂ ਚ ਕੈਂਦੇ ੲ ਕਿ ਠੰਡਾ ਮੌਸਮ ਹੋ ਜਾਂਦਾ। ਤਰ੍ਹਾਂ ਕੁਛ ਨੀ ਹੁੰਦਾ। ਗਰਮੀ ਬੋਤ ਹੁੰਦੀ ਏ, ਉੱਥੇ ਵੀ। ਮੈਂ ਪਰਸ ਗਈ ਸੀ ਰਿਸ਼ੀ ਕੇਸ ਇੰਨੀ ਗਰਮੀ ਸੀ। ਬਹੁਤ ਬੁਰਾ ਹਾਲ ਹੋ ਰਿਹਾ ਪਰ ਮੀਂਹ ਪੈ ਗਿਆ ਸੀ। ਹੈਲੋ। ਮੈਨੂੰ ਲੱਗਦਾ ਤੁਹਾਡੇ ਫੋਨ ਚ ਨਾ ਨੈਟਵਰਕ ਨਹੀਂ ਆ ਰਹੇ। ਵਾਜ ਤੁਹਾਡੀ ਕੱਟਣ ਡਈ ਅ।